ਹੈਲੋ
ਸਸ਼੍ਰੀ ਅਕਾਲ ਵੀਰ ਜੀ
ਸਸ੍ਰੀ ਅਕਾਲ ਜੀ
ਹੋਰ ਕੀ ਹਾਲ- ਚਾਲ ਨੇ, ਵਧੀਆ ਜੀ
ਹਾਂਜੀ- ਹਾਂਜੀ, ਵਧੀਆ- ਵਧੀਆ ਤੁਸੀਂ ਦੱਸੋ ਆਪਨੇ
ਬਸ ਠੀਕ ਐ ਜੀ
ਹੋਰ ਘਰੇ ਠੀਕ ਆ ਜੀ ਬਾਲ ਬੱਚੇ
ਹਾਂਜੀ- ਹਾਂਜੀ ਸਬ ਵਧੀਆ ਜੀ
ਚਲੋ ਵਧੀਆ ਚਾਈਦਾ ਜੀ, ਹੋਰ ਸੁਣਾਓ ਕੋਈ ਗੱਲਬਾਤ
ਬਸ ਠੀਕ ਐ ਜੀ
ਅੱਛਾ ਜੀ, ਕੀ ਕਰਦੇ ਹੁਨੇ ਫੇਰ ਅੱਜ-ਕੱਲ ਕੱਲ੍ਹ
ਕੁਛ ਨੀ ਜੀ, ਬਸ ਮਾੜਾ ਮੋਟਾ ਥੋੜਾ ਬਹੁਤਾ ਸ਼ੌਕ ਐ, ਅਹ ਕਿ ਚਲੋ ਸਟੀਿਚਿੰਗ ਦਾ ਉਹ ਕਰ ਲੈਨੇ ਹੁਨੇ ਆਂ
ਅੱਛਾ- ਅੱਛਾ ਜੀ, ਚਲੋ ਵਧੀਆ -ਵਧੀਆ
ਹਾਂਜੀ- ਹਾਂਜੀ
ਦੇਖੋ ਸ਼ੌਕ, ਹਾਂਜੀ- ਹਾਂਜੀ ਕੋਈ ਵੀ ਚੀਜ਼ ਐ ਨਾ ਜੋ ਆਪਾਂ, ਆਪਨਾ ਸ਼ੌਕ, ਆਪਣੀ ਹੋਬੀਜ਼ ਆ ਉਹ ਮਤਲਬ, ਇਨਸਾਨ ਨੂੰ ਜ਼ਰੂਰ ਕਰਨੀ ਚਾਹੀਦੀ ਐ
ਹਾਂਜੀ- ਹਾਂਜੀ
ਕਿਉਂਕਿ ਦੇਖੋ, ਹਾੱਬੀਜ਼ ਨਾਲ ਚਲੋ ਕਈ ਵਾਰ ਆਪਾਂ ਆਪਣੀ ਹਾੱਬੀਜ਼ ਅਹਿਜੀ ਆਪਾਂ ਪੈਸਾ ਵੀ ਕਮਾਉਂਦੇ ਉਹਦੇ ਨਾਲ ਚਲੋ ਪੈਸਾ ਕਮਾਉਣਾ ਉਹ ਵੱਖਰੀ ਗੱਲ, ਪਰ ਉਹਦੇ ਨਾਲ ਮਨ ਖੁਸ਼ ਰਹਿੰਦਾ, ਪੈਸਾ ਭਲੇ ਘੱਟ ਘੱਟ ਕਮਾਈਏ, ਜੋਸ਼ ਹਾਂਜੀ- ਹਾਂਜੀ ਜੋ ਆਪਾਂ ਦਿਲ ਨਾਲ -ਮਨ ਨਾਲ- ਸ਼ੌਂਕ ਨਾਲ ਚੀਜ਼ ਕਰਦੇ ਹਾਂ ਨਾ। ਉਹਦੀ ਗੱਲ ਵੱਖਰੀ ਜੀ।
ਹੂ
ਹਾਂਜੀ।
ਹਾਂਜੀ ਹਾਂ। ਹੁਣ ਜ਼ਿੰਦਗੀ ਕਿਹੜਾ ਬਹੁਤੀ ਹੈ ਜੀ। ਥੋੜੇ ਦਿਨ ਦੀ ਜ਼ਿੰਦਗੀ ਗੀ ਏ ਇਸ ਤੋਂ ਚੰਗਾ ਤਾਂ ਆਪਣੇ ਸ਼ੌਕ ਪੂਰੇ ਕਰ ਲਓ। ਆਪਾਂ ਕਿਸੇ ਨੂੰ ਦੇਖ ਕੇ ਕਹੀਏ ਕਿ ਹਾਂ ਸਾਨੂੰ ਕੋਈ ਕੀ ਕਹੇਗਾ? ਕਿ ਆਪਾਂ ਕਿਸੇ ਨੂੰ ਕਿਉਂ ਦੇਖਿਆ ਜੇ ਆਪਣੇ ਸ਼ੌਂਕ ਆਪਣੇ ਮਨ ਨੂੰ ਸੰਤੁਸ਼ਟੀ ਦੇਣ ਲਈ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ।
ਹਾਂਜੀ -ਹਾਂਜੀ। ਦੇਖੋ ਆਪਣਾ ਆਪਾਂ ਨੂੰ ਸ਼ੌਂਕ ਆ ਆਪਣਾ ਮਨ ਚਾਹੁੰਦਾ ਵੀ ਆਹ ਕਰੀਏ ਕੰਮ ਹਨਾ। ਲੋਕਾਂ ਨੇ ਤਾਂ ਦੇਖੋ ਲੋਕਾਂ ਨੇ ਤਾਂ ਰੱਬ ਨੂੰ ਨੀ ਛੱਡਿਆ ਲੋਕਾਂ ਨੇ ਤਾਂ ਕਹੀ
ਹਾਂਜੀ ਹਾਂ।
ਬਟ ਇਹ ਲੋਕਾਂ ਤੋਂ ਜਿਹਨਾਂ ਨੂੰ ਆਪਾਂ ਸੋਚਦੇ ਹਾਂ ਵੀ ਇਹ ਕਹਿਣਗੇ ਕੁੱਛ। ਪਰ ਇਹ ਉਦੋਂ ਨੀ ਨਾ ਆਉਦੇ ਜਦੋਂ ਆਪਾਂ ਨੂੰ ਰੋਟੀ ਟੀ ਦੀ ਲੋੜ ਹੁੰਦੀ ਏ। ਜਦੋ ਆਪਾਂ ਮੁਸੀਬਤ ਚ ਹੁਨੇ ਹਾਂ ਉਦੋਂ ਨੀ ਇਹ ਲੋਕ ਆਉਂਦੇ। ਇਸ ਕਰਕੇ ਕੋਈ ਵੀ ਆ ਆਪਣੇ ਮਨ ਦੀ ਕਰੋ। ਲੋਕਾਂ ਬਾਰੇ ਨਾ ਸੋਚੋ ਠੀਕ ਆ ਜੋ ਵੀ ਆਪਣਾ ਸ਼ੌਕ ਆਪਣੀ ਹੋਬੀਜ਼ ਆ ਜੋ ਵੀ ਉਹਦੇ ਵਿੱਚ ਰਹੋ।
ਹਾਂਜੀ- ਹਾਂਜੀ।
ਜਿਵੇਂ ਹੁਣ ਮੇਰਾ ਸ਼ੌਂਕ ਹੈ ਜੀ ਗਾਉਣਾ ਸ਼ੌਂਕ ਆ ਮੇਰਾ।
ਹਾਂਜੀ।
ਹਨਾ ਜੀ ਹਾਂਜੀ -ਹਾਂਜੀ ਮਤਲਬ ਇਹ ਮੈਨੂੰ ਮੈਂ ਬਚਪਨ ਤੋਂ ਹੀ ਗਾਉਂਦਾ ਵਾਂ।
ਹਾਂਜੀ।
ਤੇ ਸਕੂਲ ਵਿੱਚ ਗਾਉਂਦੇ ਹੁੰਦੇ ਸੀ ਛੋਟੇ ਹੁੰਦੇ। ਚਲੋ ਹੌਲੀ -ਹੌਲੀ- ਹੌਲੀ- ਹੌਲੀ ਮਤਲਬ ਜਿਵੇਂ ਕਹਿੰਦੇ ਸੀ ਹੁਣ ਮੇਰਾ ਡਾਊਟ ਦਾ ਕੰਮ ਵੀ ਹੈ ਹਨਾ ਜੀ। ਮੈ ਡਾਕਟਰ ਆ ਤੇ ਮੈਨੂੰ ਕੋਈ ਕਹਿ ਵੀ ਦਿੰਦੇ ਵੀ ਤੁਸੀਂ ਡਾਕਟਰ ਆ ਚੰਗੇ ਭਲੇ ਤੁਸੀਂ ਕੀ ਲੈਣਾ ਇਹ ਕੰਮਾਂ ਤੋਂ। ਪਹਿਲਾਂ ਕਹਿੰਦੇ ਸੀ ਹਾਲਾਂਕ ਚਲੋ ਹੁਣ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਜਾਗਰਨ ਵਗੈਰਾ ਲਾਉਦੇ ਆ। ਸਟੇਜਾਂ ਵਗੈਰਾ ਹਨਾ। ਪਹਿਲਾਂ ਜਦੋਂ ਨਹੀਂ ਸੀ ਤਾਂ ਉਦੋ ਮਾੜਾ- ਮੋਟਾ ਗਾਉਂਦੇ ਸੀ।
ਹਾਂਜੀ -ਹਾਂਜੀ। ਦੇਖੋ ਆਪਣੇ ਸ਼ੌਂਕ ਵੀ ਪੂਰੇ ਹੋ ਜਾਂਦੇ ਨੇ। ਤੇ ਨਾਲ ਲੈ ਆਪਣੇ ਥੋੜਾ ਬਹੁਤਾ ਆਪਣਾ ਜੋਬ ਦਾ ਵੀ ਹੋ ਜਾਂਦਾ। ਜੀ ਕਮਾਈ ਦਾ ਸਾਧਨ ਹੋ ਜਾਂਦਾ।
ਚਲੋ ਹੁਣ ਹੁੰਦਾ ਨਾ ਕਈ ਜੀ ਚਲੋ ਜਾਗਰਣ ਵਗੈਰਾ ਲਾਈ ਦੇ ਆ ਹਨਾ
ਹੂ
ਤੇ ਮੇਲਿਆਂ ਤੇ ਗਏ ਓ ਪੈਸੇ ਵੀ ਹੋ ਜਾਂਦੇ ਆ। ਤੇ ਮਨ ਵੀ ਖੁਸ਼ ਰਹਿੰਦਾ ਅੰਦਰੋ।
ਹਾਂਜੀ-ਹਾਂਜੀ ਮਿਊਜ਼ਿਕ ਤਾਂ ਸਭ ਤੋਂ ਵਧੀਆ ਜੀ। ਮਨ ਸ਼ਾਂਤ ਰਹਿੰਦਾ ਏ।
ਸਗਾਈ ਇੰਨਾ ਸਮਾਨ ਮਾਨ- ਸਮਾਨ ਦਿੰਦੇ ਲੋਕ ਪਿਆਰ ਕਰਦੇ ਆ ਹਨਾ ਜੀ।
ਹਾਂਜੀ -ਹਾਂਜੀ।
ਤੋਂ ਮਤਲਬ ਜੋ ਵੀ ਸ਼ੌਕ ਆ। ਆਪਾਂ ਕਹਿੰਦੇ ਹਾਂ ਪਰ ਸ਼ੌਕ ਵੀ ਚੰਗਾ ਹੋਵੇ ਨਾ।
ਹਾਂਜੀ ਹਾਂ।
ਵੀ ਇੰਨਾ ਨੂੰ ਵੀ ਸ਼ੌਕ ਕਹਿਣਾ ਕਈ ਵਾਰੀ ਕਿਸੇ ਨੂੰ ਜੂਏ ਦਾ ਸ਼ੌਂਕ ਪੈ ਗਿਆ। ਦਾਰੂ ਦਾ ਸ਼ੌਂਕ। ਉਹ ਵੀ ਉਹ ਗ਼ਲਤ ਐ। ਹਾਂਜੀ-ਹਾਂਜੀ। ਹਾਂਜੀ-ਹਾਂਜੀ। ਵੀ ਸੋ਼ਕ ਜੋ ਸਹੀ ਚੀਜ਼ ਜੋ ਸਹੀ ਬਣੇ
ਹਮ ਹੁਣ ਕਈਆਂ, ਹਾਂ ਕਈਆਂ ਦੀ ਹੋ ਦੀ ਕਿ ਜਿਵੇਂ ਕੁਕਿੰਗ ਦਾ ਹੋ ਗਿਆ, ਕਈਆਂ ਨੂੰ ਤੇ ਕਿਸ ਚੀਜ਼ ਦਾ ਹੁੰਦਾ, ਫੇਰ ਉਹ ਕੁਕਿੰਗ ਦੀ ਲਾਈਨ 'ਚ ਵੀ ਕਈ ਚਲੇ ਜਾਂਦੇ ਨੇ
ਬਿਲਕੁਲ ਕੋਈ ਵਾਲਾਂ ਦਾ ਹੁੰਦਾ ਕਿਸੇ ਨੂੰ ਹਾਂ, ਬਾਂਲਾ ਦਾ ਕੰਮ ਕਈ ਸਿੱਖਦੇ ਆ।
ਹਾਂ ਕਈਆਂ ਨੂੰ ਬਿਊਟੀ ਪਾਰਲਰ ਦਾ ਸ਼ੌਂਕ ਦਾ
ਹਾਂਜੀ-ਹਾਂਜੀ, ਅੱਡੋ-ਅੱਡੀ ਮਤਲਬ ਹੋਬੀਜ਼ ਹੈ ਹੁੰਦੀਆ, ਕਿਸੇ ਨੂੰ ਘੁੰਮਣ ਦਾ ਸੌਂਕ ਹੁੰਦਾ ਵਾ ਕਈਆਂ ਨੂੰ
ਹਾਂਜੀ ਆਂ।
ਮਤਲਬ, ਜ਼ਿੰਦਗੀ ਦੇਖੋ ਜੀ ਵਾਰ-ਵਾਰ ਨੀ ਮਿਲਣੀ, ਇੱਕ ਵਰੀ ਜ਼ਿੰਦਗੀ ਮਿਲਦੀ ਐ।
ਹਾਂਜੀ-ਹਾਂਜੀ ਹੁਨ ਕਈਆਂ ਨੂੰ, ਘੁੰਮਣ ਦਾ ਸ਼ੌਕ ਉਹਨਾਂ ਨੇ ਨਾ ਉਹੀ ਆਪਣਾ ਦੇਖੋ, ਉਹੀ ਬਣਾ ਲਿਆ ਕਮਾਈ ਦਾ ਵੀ ਬਣਾ ਲਿਆ ਕਿ, ਅ ਜੇੜੇ ਟ੍ਰੈਵਲਰ ਨੇ ਟਰੈਵਲਿੰਗ ਕਰਦੇ ਨੇ ਦੇਖੋ ਕਿਥੇ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਬਿਲਕੁਲ ਉਹੀ ਗੱਲ ਕਰਦੇ ਵੀ ਚਲੋ, ਆਪਾਂ ਕਹਿੰਦੇ ਸ਼ੌਕ ਵੀ ਪੂਰੇ ਕਰੋ। ਹਨਾ ਜੀ, ਤੇ ਆਪਨਾ ਜ਼ਿੰਦਗੀ ਜਿੰਦਗੀ ਨੂੰ ਜਿਉ ਢੰਗ ਨਾਲ, ਕਿਉਂਕਿ ਜ਼ਿੰਦਗੀ ਵਾਰ- ਵਾਰ ਤਾਂ ਨੀ ਮਿਲੀ ਇੱਕ ਵਾਰੀ ਮਿਲਣੀ ਆ।
ਹਾਂਜੀ ਹਾਂ
ਕੀ ਪਤਾ, ਕਿੰਨੇ ਕਦੋਂ ਤੁਰ ਜਾਣਾ ਕਿ ਨਹੀਂ
ਹਾਂਜੀ ਹਾਂ, ਸਹੀ ਗੱਲ ਐ
ਹਾਂਜੀ- ਹਾਂਜੀ ਅਸ
ਉਹੀ ਤਾਂ ਕਹਿੰਦੇ ਆ ਚਲੋ ਟਾਈਮ ਰਹਿੰਦੇ ਆਪਣੇ ਸ਼ੌਕ ਪੂਰੇ ਕਰਲਓ, ਕਿਸੇ ਕਰ ਕੇ ਆਪਣੇ ਸ਼ੌਂਕ ਮਾਰਨੇ, ਇਹ ਠੀਕ ਨੀ।
ਹਾਂਜੀ-ਹਾਜੀ, ਬਿਲਕੁਲ-ਬਿਲਕਲ।
ਆਪਾਂ ਹੁਣ ਆਹ, ਕਹਿੰਦੇ ਆ ਕਿ ਹਾਂ। ਸਾਡੀ ਉਮਰ ਤਾਂ ਚਲੋ ਲੰਘ ਗਈ। ਅਸੀਂ ਬੱਚਿਆਂ ਦੇ ਆ ਬੱਚਿਆਂ ਦੇ ਸ਼ੌਕ ਉਹ ਪੂਰੇ ਕਰਦੇ- ਕਰਦੇ ਆਪਣੇ ਸ਼ੌਂਕ ਮਰ ਜਾਂਦੇ ਨੇ।
ਬਿਲਕੁਲ ਉਮਰੋ ਗੱਲ ਤਾਂ ਉਮਰ ਲੰਘ ਜਾਂਦੀ, ਫਿਰ ਆਪਾਂ ਪਛਤਾਉਣੇ ਆ
ਹਾਂਜੀ ਹਾਂ, ਹੁਣ ਬੁਢਾਪੇ 'ਚ ਥੋੜਾ ਆਪਾਂ ਸ਼ੌਂਕ ਪੂਰੇ ਕਰਾਂਗੇ।
ਵੀ ਉਹ ਕੰਮ ਮੈਂ ਕਰ ਲੈਂਦਾ, ਜਾਂ ਉਹ ਮੈਂ ਕੋਸ਼ਿਸ ਕਰਦਾ ਉਹ ਫਲਾਨਾ ਹਨਾ ਜੋ ਵੀ, ਮਤਲਬ ਬਾਅਦ ਵਿੱਚ ਬਾਅਦ ਵਿੱਚ, ਪਛਤਾਵਾ ਹੁੰਦਾ ਇਨਸਾਨ ਨੂੰ
ਹਾਂਜੀ -ਹਾਂਜੀ, ਹੁਣ ਜਿਵੇਂ ਸਾਡੇ ਗੁਆਂਢ 'ਚ ਆ ਉਹਨਾਂ ਨੂੰ ਉਹਨੂੰ ਨਾ, ਬੜਾ ਵਧੀਆ ਲੱਗਦਾ ਕਿ ਗਾਰਡਨਿੰਗ ਦਾ ਸ਼ੌਕ ਸ਼ੌਕ ਹੈ ਉਹਨਾਂ ਨੂੰ, ਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਵਗੈਰਾ ਲਗਾਈਆਂ ਹੋਈਆਂ, ਦੇਖ ਕੇ ਮਨ ਵੀ ਖੁਸ਼ ਖੁਸ਼ ਹੁੰਦਾ, ਕਹਿੰਦਾ ਕਿ ਸ਼ੌਂਕ ਵੀ ਉਹੋ ਜਿਹੇ ਪਾਲੋ ਕਿ, ਜਿਹੜਾ ਦੂਜੇ ਨੂੰ ਵੀ ਵਧੀਆ ਲੱਗਣ
ਅਗਲਾ ਵੀ ਖੁਸ਼ ਹੋਵੇ ਜੀ ਉਹੀ ਕਹਿ ਰਹੇ ਵੀ ਸ਼ੌਂਕ ਵੀ ਢੰਗ ਸਿਰ ਦੇ ਹੋਣੇ ਚਾਹੀਦੇ ਇਹਨੀ ਵੀ ਕੋਈ ਹੁਣ ਕੋਈ ਕਵੇ ਮੈਨੂੰ ਦਾਰੂ ਦਾ ਸ਼ੌਕ ਆ ਤੇ ਮੈਂ ਦਾਰੂ ਵੀ, ਵੀ ਉਹ ਚੰਗੀ ਗੱਲ ਹੋ ਗਈ ਨਾ ਉਹਰਮ ਗੱਲ ਮਾੜੀ ਏ ਤਾਂ
ਹਮ
ਹਾਂਜੀ - ਹਾਂਜੀ। ਜੋ ਸਹੀ ਚੀਜ਼ ਆ, ਉਹ ਕਰੋ।
ਹਾਂਜੀ।
ਹਰੇਕ ਦਾ ਕੋਈ ਨਾ ਕੋਈ ਹੁੰਦਾ ਵਾ।
ਹਾਂਜੀ, ਹਾਂਜੀ ਸਭ ਦੇ ਸਾਡੇ ਅੱਡ - ਅੱਡ ਸ਼ੌਕ ਨੇ।
ਹਾਂਜੀ - ਹਾਂਜੀ ਕਿਸੇ ਨੂੰ ਵੱਖਰਾ, ਕਿਸੇ ਨੂੰ ਕੋਈ, ਹਨਾ। ਪਰ ਕਈਆਂ ਦੇ ਆਏਆ ਕੁਸੀਂ ਮਜਬੂਰੀ ਕਰਕੇ ਜਾਂ ਲੋਕਾਂ ਦੀ ਚਿਕ - ਚਿਕ ਕਰਕੇ। ਹੁਣ ਜਿੱਦਾਂ ਮੈਂ ਵੇਖਦਾ ਆਂ, ਮੇਰੇ ਨਾਲ ਦੇ ਪਿੰਡ ਤੋਂ ਇੱਕ ਮੁੰਡਾ ਵਾ। ਗਾਉਂਦਾ ਵਾ, ਵਧੀਆ ਸੋਹਣਾ ਗਾਉਂਦਾ ਵਾ, ਪਰ ਜਦੋਂ ਮੈਨੂੰ ਕਹਿੰਦਾ ਵੀ ਚੱਲ ਆਜਾ ਪ੍ਰੋਗਰਾਮ ਤੇ ਚੱਲੀਏ, ਇੱਥੇ ਸਟੇਜ ਤੇ, ਜਾਂ ਮੈਂ ਕਹਿੰਦਾ ਨਾ ਕਿਤੇ ਗਾ। ਤੇ ਉੱਥੇ ਨਹੀਂ, ਯਾਰ ਮੈਥੋਂ ਗ਼ਲਤ ਗਾਇਆ ਜਾਣਾ, ਆਏੋ ਮੈਥੋ ਏਹ ਹੋਜੋਹੀ ਉਹ ਕੀ ਕਹਿਣਗੇ ਉਹਦੇ ਬੰਦੇ ਖੜੇ ਆਪਣੇ ਪਿੰਡ ਦੇ, ਮੈਂ ਕਿਹਾ ਤੂੱ ਉਹਨਾਂ ਬਾਰੇ ਕਾਤੋ ਸੋਚਦਾ ਆਂ।
ਹਾਂਜੀ, ਹਾਂ, ਕਈਆਂ ਨੂੰ ਡਰ ਜਿਹਾ ਹੁੰਦਾ ਹੈ, ਪਰ ਆਪਾਂ ਹੁਣ ਕਿਸੇ ਦੇ ਕਹਿਣ ਨਾਲ ਜਾਂ, ਕਿਸੇ ਦੇ ਡਰ ਨਾਲ, ਸ਼ੌਂਕ ਮਾਰ ਦੇਣੇ ਆ।
ਅੱ ਵੀ ਇੱਕ ਵਾਰੀ ਆਪਾਂ ਕਹਿੰਦੇ, ਗਲਤ ਹੋਜੂਗਾ ਬਾਰ- ਬਾਰ ਥੋੜੀ ਹੋਊਗਾ।
ਕਈ ਵਾਰੀ, ਹੁਣ ਬਚਪਨ ਦੇ ਕੀ ਸ਼ੌਂਕ ਹੁੰਦੇ ਨੇ, ਜਦੋਂ ਵਿਆਹ ਹੋ ਜਾਂਦਾ, ਉਹ ਸ਼ੌਂਕ ਵੀ ਕਈ ਵਾਰੀ ਮਰਜ਼ ਜਾਂਦੇ ਨੇ। ਪਰ ਕਹਿਣ ਵਾਲਾ ਤਾਂ, ਕੋਈ ਐਵੇਂ ਕੋਈ ਕਹਿੰਦਾ ਨੀ ਹੈਗਾ, ਸਭ ਕਹਿੰਦੇ ਨੇ ਆਪਣੇ ਸ਼ੌਕ ਪੂਰੇ ਕਰੋ, ਪਰ ਅੰਦਰੋਂ ਤੇ, ਜਿ ਹੁੰਦੀ ਏ ਕਈ ਵਾਰੀ।
ਹਾਂਜੀ - ਹਾਂਜੀ।
ਹਮ
ਬਿਲਕੁਲ ਜੀ, ਬਿਲਕੁਲ।
ਹਾਂਜੀ, ਹਾਂ।
ਹਾਂ
ਹੋਣ ਕਈਆਂ ਨੂੰ, ਬੁੱਕਸ ਰੀਡਿੰਗ ਕਰਨ ਦਾ ਹੁੰਦਾ ਆ। ਬੂੱਕਸ ਰੀਡ ਕਰਦੇ। ਉਹ, ਵੀ ਬਹੁਤ ਵਧੀਆ ਜੀ ਹੁਣ
ਹਾਂਜੀ, ਹਾਂਜੀ, ਬਿਲਕੁਲ ਜੀ, ਬਿਲਕੁਲ!
ਹਮ ਕਈਆਂ ਨੂੰ। ਗੇਮਿੰਗ ਦਾ ਸ਼ੌਂਕ ਹੁੰਦਾ, ਫਿਰ ਉਹ ਗੇਮ, ਜਿਵੇਂ ਫੁੱਟਬਾਲ ਵਗੈਰਾ ਖੇਡਦੇ। ਤਿੰਨ ਜੀ। ਉਹ, ਵੀ ਵਧੀਆ ਫੁੱਟਬਾਲ ਖੇਡਣਾ, ਐਕਸਰਸਾਈਜ਼ ਹੁੰਦੀ ਇੱਕ ਤਰ੍ਹਾਂ ਦੀ।
ਹਾਂਜੀ, ਕੋਈ ਕਿਸੇ ਨੂੰ ਕ੍ਰਿਕਟ ਦਾ ਸ਼ੌਂਕ ਏ, ਕਿਸੇ ਕਿਸੇ ਨੂੰ, ਕਪਾਲ ਫੁੱਟਬਾਲ ਦਾ, ਕਿਸੇ ਨੂੰ ਬੈਟਬਾਲ ਦਾ। ਮਤਲਬ ਔਡੋ, ਆਡੀ ਸ਼ੌਂਕ ਹੈ, ਨਾ ਵੇਖਦੇ ਹਾਂਜੀ -ਹਾਂਜੀ।
ਹਮ ਉਹ ਤਾਂ ਹੈ, ਹੀ ਹੈ, ਚਲੋ।
ਉਹ ਵੀ ਆਪਾਂ ਕਹਿਨੇ, ਚਲੋ ਇਹ ਵੀ ਵਧੀਆ ਚੀਜ਼ ਆ, ਹੋਬੀਜ਼ ਇਹ ਵੀ ਚਾਹੀਦੀ ਹੈ, ਨਾਲ ਤਾਂ ਸਿਹਤ ਫਿੱਟ ਰਹਿੰਦੀ ਹਨਾ।
ਹਾਂਜੀ -ਹਾਂਜੀ ਕਈ ਤਾਂ ਆਪਣੇ ਕੰਮ ਨਾਲ- ਨਾਲ ਆਪਣੇ ਸ਼ੌਕ ਉਹ ਵੀ ਪੂਰੇ ਕਰਦੇ ਨੇ। ਹਾਂਜੀ ਇਹ ਸਭ ਤੋਂ ਵਧੀਆ, ਚਲੋ ਕੰਮ ਦੇ ਨਾਲ - ਨਾਲ ਆਪਣੇ ਸ਼ੌਕ
ਹਾਂਜੀ। ਕਿਉਂਕਿ, ਹੈ, ਨਾਂ ਮਗਰੋਂ ਜ਼ਿੰਦਗੀ ਜਦੋਂ ਉਮਰ ਲੰਘ ਜਾਂਦੀ ਮਗਰੋਂ ਆਪਾਂ ਨੂੰ ਅਫਸੋਸ ਨਹੀਂ ਹੁੰਦਾ।
ਹਾਂਜੀ-ਹਾਂਜੀ ਬਸ।
ਵੀ ਆਪਾਂ ਨੂੰ ਏ ਨੀ ਵੀ ਕੋਸ਼ਿਸ਼ ਨੀ ਕੀਤੀ ਹਨਾ ਜਾਂ ਮਗਰੋਂ ਬੰਦਾ ਕੈਂਦਾ ਮੈਂ ਕੋਸ਼ਿਸ਼, ਕੋਸ਼ਿਸ਼ ਤਾਂ ਕਰਦਾ ਨਾ ਬੰਦਾ।
ਹੂੰ, ਕਈ ਵਾਰੀ ਬਜ਼ੁਰਗਾਂ ਕੋਲ ਬੈਠੋ ਨਾ ਫੇਰ ਓ ਦੱਸਦੇ ਹੁੰਦੇ ਨੇ ਮੈਨੂੰ ਨਾ ਆ ਸ਼ੌਕ ਸੀ ਮੇਰਾ ਵਿਆ ਹੋਇਆ ਮੈਂ ਪੈਲਾਂ ਨੀ ਹੁਣ‌ ਹੁੰਦਾ ਸੀ ਨਾਂ ਆ ਹੁਣ ਤਾਂ ਚਲੋ ਸਭ ਕੈਂਦੇ ਨੇ ਆਪਣੇ-ਆਪਣੇ ਤੁਸੀਂ ਜੋਬ ਕ ਵੀ ਕਰਲੋ ਵਿਆ ਤੋਂ ਬਾਅਦ, ਪੈਲਾਂ ਐ ਹੁੰਦਾ ਸੀ ਪੈਲਾਂ ਨੀ ਦਿੰਦੇ ਸੀ 'ਤੇ ਪੈਲਾਂ ਘਰਾਂ ਚੋਂ ਬਾਰ ਨੀ ਕੱਢਣ ਦਿੰਦੇ ਸੀ। ਲੇਡੀਜ਼ ਨੂੰ ਜਾਣ ਈ ਨੀ ਦਿੰਦੇ।
ਹਾਂਜੀ-ਹਾਂਜੀ ਏ ਤਾਂ ਹੈ।
ਹੁਣ ਚਲੋ ਵਧੀਆ ਹੋ ਗਿਆ ਕਿ ਸਭ ਕੈਂਦੇ ਨੇ ਆਪਣੇ ਸ਼ੌਂਕ ਤੁਹਾਨੂੰ ਜੋ ਤੁਹਾਡਾ ਦਿਲ ਕਰਦਾ ਓ ਪੂਰੇ ਕਰ।
ਬਜ਼ੁਰਗਾਂ ਕੋਲ ਬੈਠੇ ਤਾਂ ਕਦੇ ਸਾਡੇ ਤਾਂ ਸ਼ੌਂਕ ਈ ਮਰ ਗੇ ਸੀ।
ਬਸ ਉਈ ਫਿਰ ਓ ਕੰਮ, ਧੰਦੇ ਵਿੱਚ ਜਾਂ ਘਰ ਦੀ ਮਜਬੂਰੀਆਂ ਕਰਕੇ ਹਨਾ।
ਹੂੰ-ਹੂੰ।
ਵੀ ਉਨਾਂ ਨੇ ਆਪਣੇ ਸ਼ੋਕ ਉਧ ਧਿਆਨ ਈ ਨੀ ਦਿੱਤਾ ਆਪਣਿਆਂ ਦਾ ਰਾ ਓ ਦੇ ਆਪਣੇ ਨੂੰ ਦਿਸ ਸਕਦੀ ਏ ਬੰਨ ਕੇ, ਸ਼ੌਕਾਂ ਨੂੰ ਮਾਰ ਕੇ ਹਨਾ।
ਹਾਂਜੀ-ਹਾਂਜੀ।
ਹਾਂਜੀ ਉਦਾ ਫਿਰ ਓ, ਫਿਰ ਮਗਰੋਂ ਪਰ ਪਛਤਾਉਂਦੇ ਐ ਨਾ ਮਗਰੋਂ ਜਦੋਂ ਉਮਰ ਨੰਘ ਜਾਂਦੀ।
ਹੂੰ ਉਹੀ ਤਾਂ ਮੈਂ ਕੈ ਰੀ ਆ ਕਿ ਟਾਈਮ ਰੈਂਦੇ ਆਪਣੇ ਸ਼ੌਂਕ ਪੂਰੇ ਕਰ ਲੋ ਬਸ।
ਬਿਲਕੁੱਲ ਜੀ ਬਿਲਕੁੱਲ-ਬਿਲਕੁੱਲ, ਆਪਣੇ ਬੱਚੇ ਫਿਰ ਕੀ ਕਰਦੇ ਹੁੰਦੇ ਆ?
ਹੈਂ ਜੀ।
ਬੱਚੇ ਆਪਣੇ।
ਬਸ ਬੱਚੇ ਤਾਂ ਸਟੱਡੀ ਓ ਕਰਦੇ ਨੇ ਜੀ ਸਕੂਲ ਜਾਂਦੇ ਨੇ ਵਧੀਆ ਆਪਣਾ ਪੜੀ ਜਾਂਦੇ ਨੇ, ਉਨਾਂ ਨੂੰ ਕਈਆਂ ਨੂੰ ਉਨਾਂ ਨੂੰ ਵੀ ਚਰ ਸ਼ੌਂਕ ਐ ਕਿ ਗੇਮਿੰਗ ਦਾ। ਫੇਰ ਓ ਚਲੇ ਜਾਂਦੇ ਨੇ ਸ਼ਾਮ ਨੂੰ ਚਲੋ ਬਾਰ ਖੇਡਣ ਗਲੀ 'ਚ।
ਹਾਂ।
ਹਾਂਜੀ ਹਾਂ। ਕ੍ਰਿਕਟ ਵਗੈਰਾ ਖੇਡ ਰੇ ਨੇ 'ਤੇ ਚਲੇ ਜਾਂਦੇ ਨੇ ਬਾਰ ਖੇਡਣ।
ਅੱਛਾ-ਅੱਛਾ ਜੀ, ਚਲੋ ਓ ਵੀ ਵਧੀਆ ਨਾਲੇ ਤਾਂ ਸੇਅਤ ਠੀਕ ਰੈਂਦੀ ਐ ਨਾਲੇ ਬੱਚੇ ਥੋੜੇ ਐਕਟਿਵ ਰੈਂਦੇ ਹਨਾ।
ਹਾਂਜੀ ਹਾਂ।
ਹਾਂਜੀ-ਹਾਂਜੀ ਸਈ ਐ ਸਈ।
ਹੂੰ।
ਬੱਚੇ ਚਲੋ ਅੱਜ-ਕੱਲ ਕੁਛ ਕ ਬੱਚੇ ਆ ਜੇੜੇ ਗੇਮਾਂ 'ਚ ਧਿਆਨ ਨੀ ਤਾਂ ਬਾਕੀ ਅੱਜ-ਕੱਲ ਫੋਨਾਂ ਤੇ
ਹਾਂਜੀ, ਫੋਨ ਈ ਦੇਖੀ ਜਾਂਦੇ ਨੇ ਜੀ ਨਿਆਣੇ।
ਬਸ, ਕਿੰਨਾ ਸਮਝਾਈਦਾ ਬੱਚਿਆਂ ਨੂੰ ਵੀ ਬਾਰ ਜਾ ਕੇ ਖੇਡਿਆ ਕਰੋ। ਅੱਗੇ ਟਾਈਮ ਹੁੰਦਾ ਸੀਗਾ ਵੀ ਜੇੜੇ ਮਾਂ ਬਾਪ ਬੱਚਿਆਂ ਨੂੰ ਪੈਲਾਂ ਘਰੋਂ ਬਾਰ ਮਤਲਬ ਬਾਰੋਂ ਸੱਦ ਕੇ ਲਿਆਉਂਦੇ ਦੀ ਘਰੋਂ। ਕੁੱਟ-ਕੁੱਟ ਕੇ। ਤੇ ਹੁਣ ਘਰੋਂ ਮਤਲਬ ਕੱਢਦੇ ਆ ਵੀ ਜਾਓ, ਖੇਡੋ ਬਾਹਰ ਜਾ ਕੇ ਹੁਣ ਜਾਂਦੇ ਨੀ।
ਹਾਂਜੀ, ਹਾਂ ਹੁਣ ਬੱਚੇ ਜਾਂਦੇ ਨੀ।
ਹਾਂਜੀ- ਹਾਂਜੀ, ਸਮਾਂ ਚੇਂਜ ਹੋ ਗਿਆ ਨਾ।
ਹਾਜੀ।
ਸਮਾਂ ਚੇਂਜ ਹੋ ਗਿਆ ਮੈਂ ਕਿਹਾ ਬਹੁਤ ਅੱਗੇ ਨਾਲੋ।
ਹਾਂਜੀ ਹਾਂ ਸਮਾ ਬਸ ਐਹੋ ਜਾ ਈ ਆ, ਹੁਣ ਬੱਚਿਆਂ ਨੂੰ ਬਾਹਰ ਛੱਡਣ ਦਾ ਵੀ ਨੀ ਹੈ ਜੀ ਮਾਹੌਲ਼।
ਹਾਂਜੀ- ਹਾਂਜੀ।
ਹੂੰ ਬੱਚ
ਬਸ ਆਪਾਂ ਤਾਂ ਕਹਿਣੇ ਆ ਬੰਦਾ ਟੈਮ ਸਿਰ ਆਪਦੇ, ਜੋ ਵੀ ਸ਼ੌਂਕ ਆ ਪੂਰੇ ਕਰੇ।
ਹਾਂਜੀ, ਹਾਂ ਬਸ
ਹਨਾ ਜੀ, ਆਪਣੇ ਸ਼ੌਕ ਪੂਰੇ ਕਰੇ‌ ਚਲੋ ਦੇਖੋ ਏਦਾਂ ਸਮਾਂ ਤਾਂ ਚੱਲਦਾ ਈ ਰਹਿਣਾ।
ਹਾਂਜੀ, ਹਾਂ।
ਹਨਾ ਜੀ।
ਸਹੀ ਗੱਲ, ਹੁਣ ਕਈਆਂ ਨੂੰ ਵਲੋਗਿੰਗ ਦਾ ਸ਼ੌਂਕ ਹੁੰਦਾ ਐ। ਉਹੋ ਵਲੋਗਿੰਗ ਕਰਦੇ ਨੇ, ਵਧੀਆ ਲੱਗਦਾ ਵਲੋਗਿੰਗ ਕਰਨਾ ਕਿ ਅੱਡ-ਅੱਡ ਜਗਾ ਤੇ ਜਾਂਦੇ ਨੇ ਘੁੰਮਣ-ਫਿਰਨ। ਤੇ ਉੱਥੇ ਬਲੌਗ ਬਣਾਂਦੇ ਨੇ, ਵਧੀਆ ਇਹ ਵੀ
ਨਈ ਵਧੀਆ -ਵਧੀਆ ਅੱਡੋ-ਅੱਡੀ ਆਪਣਾ ਸ਼ੌਕ ਨਾ, ਵੀ ਉਹਨਾਂ ਨੂੰ ਸ਼ੌਕ ਆ ਦੇਖੋ।
ਹਾਂਜੀ, ਹਾਂ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਉਹਨਾਂ ਨੂੰ ਸ਼ੌਂਕ ਹੈ ਕਿ ਅਸੀਂ ਵੀਡੀਓ ਬਣਾਈਏ।
ਹਾਂਜੀ- ਹਾਂਜੀ, ਇਹ ਤਾਂ ਗੱਲ ਸਹੀ।
ਹਾਂਜੀ- ਹਾਂਜੀ ਬਸ, ਕਈਆਂ ਨੂੰ ਹੁੰਦਾ
ਹਾਂਜੀ ਹਾਂ
ਹਾਂ ਹਾਂਜੀ, ਕਈਆਂ ਨੂੰ ਲਿਖਣ ਦਾ ਸ਼ੌਕ ਹੁੰਦਾ ਜੀ। ਹੂੰ। ਹਾਂਜੀ, ਕਈਆਂ ਨੂੰ ਉਹ ਹਾਂਜੀ ਆ ਰਾਈਟਿੰਗ ਦਾ ਸ਼ੌਂਕ ਹੁੰਦਾ ਉਹ ਫਿਰ ਕ ਕਈ ਕਿਤਾਬਾਂ ਵੀ ਲਿਖਣ ਲੱਗ ਜਾਂਦੇ, ਦੇਖਲੋ ਕਿੰਨੇ ਵਧੀਆ- ਵਧੀਆ ਹੁੰਦੇ ਨੇ ਲੋਕਾਂ ਦੇ ਵਿੱਚ ਗੁਣ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।